ਟੀ
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਔਂ?
ਮੈਂ ਤੇ ਠੀਕ ਆਂ ਜੀ।
ਹੋਰ ਅੱਜ ਕਿੱਦਾਂ ਫੋਨ ਕੀਤਾ।
ਬਸ ਬੜੇ ਦਿਨ ਹੋ ਗਏ ਸੀ ਮੈਂ ਖੇਆ ਫੋਨ ਕਰ ਲੈਨਾ।
ਹਾਂਜੀ, ਹਾਂਜੀ। ਅੱਜ ਮੌਸਮ ਕਿੰਨਾ ਸੁਹਾਵਨਾ ਹੋ ਰਿਹਾ ਨਾ ਹਲਕੀ- ਹਲਕੀ ਬਾਰਿਸ਼ ਜੀ ਵੀ ਹੋ ਰਹੀ ਐ। ਮੀਂਅ ਜਿਆ ਵੀ ਪੈ ਰਿਆ।
ਮੌਸਮ ਤੇ ਸੁਹਾਨਾ ਹੋ ਈ ਰਿਆ ਜੀ।
ਹਾਂਜੀ ਹਾਂਜੀ।
ਹਂ, ਹੋਰ ਤੁਸੀਂ ਠੀਕ ਹੈਗੇ ਔ?
ਹਾਂਜੀ, ਹਾਂਜੀ ਮੈਂ ਬੋਤ ਵਧੀਆ।
ਹਂ, ਅੱਜ ਤੇ ਬਾਰਿਸ਼ ਹੈਗੀ ਏ ਬੜੀ, ਹਾਂਜੀ ਹਾਂਜੀ ਹਾਂਜੀ ਪੂਰੀ ਆਈ ਐ ਅੱਜ ਤੇ ਬਾਰਿਸ਼ ਪੂਰਾ ਆਨੰਦ ਲਿਆ ਆਪਾਂ ਤੇ।
ਗਰਮੀ ਤੋਂ ਵੀ ਰਾਹਤ ਮਿਲੀ ਹੋਰ ਕੀ, ਗਰਮੀ ਬੜੀ ਹੋ ਰੀ ਸੀ।
ਹਾਂਜੀ ਹਾਂਜੀ।
ਚਾਰੋਂ ਪਾਸੇ ਹਰਿਆਈ ਹਰਿਆਈ ਹੋਈ ਪਈ ਐ ਕਿਉਂਕਿ ਬਰਸਾਤ ਹੋਈ ਪਈ ਐ।
ਬਿਲਕੁਲ, ਬਿਲਕੁਲ ਸਹੀ ਕਹਿ ਰੇ ਓ। ਬਾਰਿਸ਼ ਦੀ ਬੂੰਦਾ ਜਦ ਪੇੜਾਂ ਤੇ ਪੈਂਦੀ ਐ ਨਾ ਪੇੜ ਪੌਦਿਆਂ ਤੇ ਗਿਰਦੀ ਏ। ਤੇ ਪ੍ਰਕਿਰਿਤੀ ਜਿਹੜੀ ਹੁੰਦੀ ਨਾ ਹੋਰ ਵੀ ਸੁਹਾਵਨੀ ਹੋ ਜਾਂਦੀ ਐ। ਹੋਰ ਵੀ ਵਧੀਆ ਲੱਗਣ ਲੱਗ ਜਾਂਦੀ ਐ।
ਹਾਂ। ਮੈਨੂੰ ਤੇ ਬਾਰਿਸ਼ ਦੇ ਟਾਈਮ ਨਾ ਮਿੱਟੀ ਦੀ ਓ ਸੋਂਦੀ ਸੋਂਦੀ ਜਿਹੜੀ ਓ ਆਂਦੀ ਨਾ ਖੁਸ਼ਬੂ।
ਹਾਂਜੀ ਹਾਂਜੀ।
ਓ ਬੜੀ ਵਧੀਆ ਲੱਗਦੀ ਐ ਮੈਨੂੰ ਤੇ।
ਹਾਂਜੀ, ਵੀ ਮੈਨੂੰ ਵੀ ਬਾਰਿਸ਼ ਤਾਂ ਬੱਚੇ ਲਈ ਬੱਚਿਆਂ ਲਈ ਤੇ ਬੋਤ ਖ਼ੁਸ਼ੀ ਦਾ ਮਾਹੌਲ ਹੋ ਜਾਂਦਾ ਓ ਜਿਹੜੀ ਕਾਗਜ਼ ਦੀ ਨਾਵਾਂ ਜੀ ਬਣਾ ਕੇ ਓ, ਪਾਣੀ ਚ ਤਰੈ ਤਰਾਂਦੇ ਨੇ ਉਹਨੂੰ।
ਹਾਂ, ਹਾਂਜੀ ਹਾਂਜੀ ਹਾਂਜੀ। ਕਈ ਲੋਕ ਤੇ ਬਾਰਿਸ਼ ਚ ਘੁੰਮਣ ਦੇ ਆਨੰਦ ਵੀ ਲੈਂਦੇ ਨੇ ਪੂਰੇ ਘੁੰਮਣ ਜਾਂਦੇ ਨੇ ਬਾਰ ਕੁਝ ਲੋਕ ਗਰਮ ਗਰਮ ਚਾਹ ਪੀਂਦੇ ਨੇ ਪਕੌੜੇ ਖਾਂਦੇ ਨੇ ਪੂਰਾ ਸਾਬ ਕਤਾਬ ਪੂਰਾ ਵੀ ਜੋੜ ਕੇ ਰੱਖਦੇ ਨੇ,
ਬਿਲਕੁਲ ਬਿਲਕੁਲ ਬਟ ਏ ਏ ਏ ਜਿਹੜੀ ਬਾਰਿਸ਼ ਐ ਏ ਜਿਹੜੀ ਮੀਂਹ ਪੈਂਦਾ ਨਾ ਏ ਵਾਲਾ ਮੀਂਹ ਕਿਸਾਨਾਂ ਵਾਸਤੇ ਵੀ ਬਹੁਤ ਮਹੱਤਵਪੂਰਨ ਹੈਗਾ।
ਹਾਂ ਤੇ ਤੇ ਹੈਈ ਜ਼ਰੂਰੀ ਤੇ ਹੈਈ ਐ ਜੀ ਮਤਲਬ ਪੂਰੇ ਤੇ ਪੂਰੇ ਭਾਰਤ ਵਾਸਤੇ ਪੂਰੇ ਪ੍ਰਕਿਤੀ ਵਾਸਤੇ। ਜਿਵੇਂ ਵੀ ਆਪਣੇ ਕਿਸਾਨ ਭਾਈਆਂ ਵਾਸਤੇ ਤਾਂ ਵਧੀਆ
ਹਾਂਜੀ ਹਾਂਜੀ,
ਹੂੰ, ਕਿਉਂਕਿ ਏ ਸਾਰੇ ਪਾਣੀ ਤੇ ਹੀ ਨਿਰਭਰ ਹੈਗੇ ਨੇ ਕਿਉਂਕਿ ਫਿਰ ਹੁਣ ਟੋਲਾਂ ਤੇ- ਤੁਹਾਨੂੰ ਪਤਾ ਲੈਟਾ ਲੈਟ ਨੀ ਆਂਦੀ ਕਦੇ ਕੁਛ ਨੀ ਹੁੰਦਾ ਕਦੇ ਕੁਛ ਨੀ ਹੁੰਦਾ ਨਹਿਰਾਂ ਚ ਵੀ ਪਾਣੀ ਘੱਟ ਈ ਹੈਗਾ। ਤੇ ਫੇਰ ਮਤਲਬ ਐ ਫੇਰ ਏ ਏ ਕਿ ਬਰਸਾਤ ਤੋਂ ਆਪਣਾ ਵਧੀਆ ਹੋ ਜਾਂਦਾ ਕੰਮ ਇਹਨਾਂ ਦਾ
ਬਿਲਕੁਲ ਬਿਲਕੁਲ ਜੇ ਬਾਰਿਸ਼ ਜੇ ਮੀਂਹ ਵਧੀਆ ਜਾ ਪੈਜੇ ਤੇ ਫਸਲ ਵੀ ਅੱਛੀ ਹੋ ਜਾਂਦੀ ਐ ਕਿਸਾਨਾਂ ਨੂੰ ਵੀ ਲਾਭ ਮਿਲਦਾ।
ਹਾਂਜੀ ਹਾਂਜੀ,
ਹੂੰ ਹੋਰ
ਬਸ ਜੀ। ਐ ਤੇ ਹੈਈ ਐ।
ਬਟ ਲੇਕਿਨ ਜੇ ਜੇ, ਕਿ ਜੇ ਮੀਂਹ ਕਮ ਹੋ ਜਾਏ। ਬਿਲਕੁਲ ਬਿਲਕੁਲ ਉਹੀ ਤੇ ਕਹਿ ਰੀ ਆ ਜੇ ਇਹ ਕਮ ਹੋਜੇ ਮੀਂਹ ਕਮ ਪੈ ਕਮ ਹੋਜੇ। ਤੇ ਸੁੱਖਾ ਵੀ ਪੈ ਜਾਂਦਾ ਸਾਰਾ ਸਾਰੀ ਸਮੱਸਿਆ ਪੈਦਾ ਹੋ ਜਾਂਦੀ ਹੈ ਨਾ।
ਹੂੰ, ਨਈ ਮਤਬਬ ਕਿ ਜ਼ਿਆਦਾ ਜ਼ਿਆਦਾ ਮੀਂਹ ਹੋ ਜਾਂਦਾ ਨਾ ਜਦ ਜ਼ਿਆਦਾ ਮੀਂਹ ਰਹਿੰਦਾ ਫੇਰ ਫਸਲਾਂ ਨੂੰ ਦਿੱਕਤ ਹੋ ਜਾਂਦੀ ਐ ਨਾ ਫੇਰ ਫਿਰ ਕਿਉਂਕਿ ਡੁੱਬੇ ਡੁੱਬੇ ਤੇ ਫਿਰ ਮਤਲਬ ਜ਼ਿਆਦਾ ਪਾਣੀ ਹੋਜੇ ਖੇਤ ਚ ਫਿਰ ਤਾਂ ਫੇਰ ਖਰਾਬ ਈ ਹੁੰਦਾ ਮੰਨਲਾ ਧੁੱਪ ਨਾ ਨਿਕਲੇ ਫੇਰ ਐ ਵਾ ਕਿ ਆਈ ਚਲਾਈ ਚੱਲਦੀ ਰਹੇ ਤੇ ਵਧੀਆ ਰਹਿੰਦਾ ਹਿਸਾਬ-ਕਿਤਾਬ
ਹਾਂਜੀ ਹਾਂਜੀ, ਇਹ ਬਾੜ ਜਿਹੜੀ ਬਾੜ ਜੀ ਆਂਦੀ ਐ ਨਾ ਉਹਦੇ ਕਾਰਨ ਸੜਕਾਂ ਫਸਲਾਂ ਏ ਵੀ ਨਸ਼ ਟ ਹੋ ਜਾਂਦੀਆਂ ਨੇ,
ਕਿਸਾਨਾਂ ਵਾਸਤੇ ਵੀ ਨੁਕਸਾਨ ਹੋ ਜਾਂਦੇ ਸਾਰਾ ਸਾਲ ਓ ਸਾਰਾ ਸਾਲ ਓ ਫਸਲਾਂ ਲਾਂਦੇ ਨੇ ਫਿਰ ਓ ਫਸਲਾਂ ਨਸ਼ਟ ਹੋ ਜਾਂਦੀਆਂ ਨੇ ਉਹਨਾਂ ਦੀਆਂ
ਹਾਂਜੀ-ਹਾਂਜੀ ਉਹ ਕਿਉਂਕਿ ਫੇਰ ਹੈ ਨਾ, ਕਿਉਂਕਿ ਪਾਣੀ ਫੇਰ ਨਿਕਾਸੀ ਵੀ ਹੋਣੀ ਚਾਈਦੀ ਨਾ ਪਾਣੀ ਦੀ, ਹੁਣ ਸੜਕਾਂ ਐਵੇਂ ਦੀ ਬ ਣੀਆ ਦੀਆਂ ਤਾਂ ਈ ਕਰਕੇ ਥੋੜਾ ਜਿਹਾ ਹੁੰਦਾ, ਫਿਰ ਐਹ ਵੀ ਹੈਗਾ, ਕਿਉਂਕਿ ਨਾ ਐਹ ਜਿਵੇਂ ਮਤਲਬ, ਪਾਣੀ ਵਾਲਾ ਮੌਸਮ ਏ, ਫੇਰ ਐ ਟੈਮ ਤੇ ਪੂਰੇ ਮਤਲਬ ਧਿਆਨ ਰੱਖਣਾ ਪੈਂਦਾ, ਆਪਣੇ ਸਰੀਰ ਦਾ ਵੀ ਆਪਣੀ ਹੈਲਥ ਦਾ ਵੀ, ਸਵਥ ਦਾ ਆਪਣੇ ਧਿਆਨ ਰੱਖਣਾ ਪੈਂਦਾ।
ਬਿਲਕੁਲ-ਬਿਲਕੁਲ ਭਾਜੀ, ਕਿਉਂਕਿ ਇਸ ਮੌਸਮ 'ਚ ਨਾ ਮੱਛਰ ਮੱਛਰ ਵੀ ਵੱਧ ਜਾਂਦੇ ਨੇ, ਡੇਂਗੂ, ਮਲੇਰੀਆ ਇਹੋ ਜਿਹੀ ਬਿਮਾਰੀਆਂ ਵੀ ਹੋ ਜਾਂਦੀਆਂ ਨੇ।
ਤਾਹੀ ਤਾਂ ਸਾਨੂੰ ਸਾਫ਼-ਸਫ਼ਾਈ ਰੱਖਣੀ ਚਾਹੀਦੀ ਏ ਨਾ, ਕਿਉਕਿ ਆਸ-ਪਾਸ ਪਾਣੀ ਜਮਾਂ ਹੋ ਜਾਂਦਾ।
ਹਾਂਜੀ-ਹਾਂਜੀ, ਸਾ-ਸਾ, ਨਾਲ ਦੇ ਨਾਲ ਜਿਹੜਾ ਬਾਰ ਦਾ ਹੁੰਦਾ ਨਾ, ਬਾਰ ਦਾ ਖਾਣਾ ਹੁੰਦਾ, ਖੁਲ੍ਹਾਂ ਖੁਣਾ-ਖਾਣਾ ਹੁੰਦਾ। ਉਹਦੇ ਤੋਂ ਬਚਣਾ ਚਾਹੀਦਾ ਸਾਨੂੰ, ਬਾਹਰ ਦਾ ਨੀ ਖਾਣਾ ਚਾਹੀਦਾ।
ਉਹ ਤੇ ਇਹ ਏ ਫੇਰ ਕਿਉਕਿ ਨਾ ਫੇਰ, ਬਹੁਤ ਜ਼ਿਆਦਾ ਸਾਬ੍ਹ-ਕਿਤਾਬ ਦੇਖਣਾ ਪੈਂਦਾਂ, ਕਿਉਂਕਿ ਪਤਾ ਨੀ ਕਿ ਅੱਛਾ, ਪਤਾ ਨੀ ਕੀ-ਕੀ ਜਮ ਜਾਂਦਾ
ਹਾਂਜੀ-ਹਾਂਜੀ।
ਬਿਲਕੁਲ, ਜਿਹੜਾ ਇਹ ਬਾਰਿਸ਼ ਦਾ ਪਾਣੀ ਹੁੰਦਾ ਨਾ, ਇਹ ਸਯੰਚਨ ਕਰਨ ਵਾਸਤੇ ਵੀ ਸਾਨੂੰ ਪਾਣੀ ਦੀ ਕਮੀ ਵੀ, ਉਹ ਕਾਫ਼ੀ ਹੱਦ ਤੱਕ ਦੂਰ ਕਰ ਸਕਦਾ। ਹੈਨਾ।
ਹਾਂ। ਅੱਜ-ਕੱਲ੍ਹ ਕ‌ਈ ਸਕੂਲਾਂ ਤੇ ਵੀ ਭਵਨਾ ਦੇ ਵਿੱਚ ਵੀ ਵਰਸ ਜਲਸ ਇਹਨਾਂ ਦੀ ਵਿਸਥਾ ਕੀ ਚੱਲਦੀ ਪਈ ਏ।
ਹਾਂਜੀ-ਹਾਂਜੀ ਇਹ ਤੇ ਬਹੁਤ ਅੱਛੀ ਪਹਿਲ ਹੈਗੀ। ਇਸ-ਇਸ ਕਰਕੇ ਨਾ ਪੂਜਲ ਤਰ ਵੀ ਬੜਦਾ ਐ।
ਕੀ ਭਰਦਾ
ਭੂਜਲ ਸਤਰ ਵੀ ਬੜਦਾ ਹੈਗਾ।
ਪੂਜਾ ਸਥਲ ਕੀ ਕਹਿੰਦੇ ਪਏ ਓ ਤੁਸੀਂ, ਐ ਵੇ ਜ਼ਮੀਨ ਦਾ ਪਾਣੀ ਵੱਧਦਾ ਈ।
ਹਾਂਜੀ-ਹਾਂਜੀ, ਜ਼ਮੀਨ ਦਾ ਪਾਣੀ ਓਹੀ ਕਹਿ ਰੀ ਆ। ਹਾਂਜੀ-ਹਾਂਜੀ ਉਹ ਜਿਹੜਾ ਜ਼ਮੀਨ ਦਾ ਪਾਣੀ ਵੀ ਭਰਦਾ ਨਾ
'ਤੇ ਮਤਲਬ ਐਵੇ ਫੇਰ ਇਹ ਜਿਵੇਂ ਬਰਸਾਤਾਂ-ਬਰਸੂਤਾਂ ਪੈਂਦੀਆਂ ਨੇ, ਇਹ ਮੌਸਮ ਤੇ ਮਤਲਬ ਲੇਖਕਾਂ ਵਾਸਤੇ ਤੇ ਕਵੀਆਂ ਵਾਸਤੇ ਵਧੀਆ। ਉਹ ਲਿਖਦੇ ਨੇ ਆਪਣੀ ਕਵਿਤਾਂਏ ਨਵੀਂ-ਨਵੀਆਂ ਤੇ
ਹਾਂ ਆਹੋ, ਕਿੰਨੀਆਂ ਕਵਿਤਾਏ, ਕਿੰਨੀਆਂ ਕਵਿਤਾਏ ਗੀਤ ਜਿਹੜੇ ਗੀਤ ਹੁੰਦੇ, ਉਹ ਸਾਰੇ ਇਹ ਮੀਂ ਤੇ ਈ ਬਣਦੇ ਨੇ, ਬਾਰਿਸ਼ ਤੇ ਈ ਬਣਦੇ ਨੇ, ਠੀਕ ਏ ਨਾ ਉਹਦੀ ਨਾਲ ਇਹਨਾਂ ਦੀ ਸੁੰਦਰਤਾ ਦਾ ਵੀ, ਇਹ ਇਹਨਾਂ ਦੀ ਸੁੰਦਰਤਾ ਦਾ ਵਰਣਨ ਕਰਦੇ ਨੇ, ਕਿ ਕਿਵੇਂ ਕਿੰਨੀ ਸੋਹਣੀ ਬਾਰਿਸ਼ ਪਈ ਏ ਕਿੰਨਾ ਸੋਹਣਾ ਮੀਂਹ ਪਿਆ, ਬਰਸਾਤਾਂ ਤੇ ਕਿੰਨੇ-ਕਿੰਨੇ ਕੁ ਗਾਣੇਂ ਬਣਦੇ ਨੇ, ਤੁਸੀਂ ਵੇਖੇ ਨੇ
ਹਾਂਜੀ, ਵੇਖੇ ਨੇ ਮੈਂ, ਉਹ ਕਣੀਆਂ 'ਚ ਮੈਂ ਭਿੱਜ ਗੀ।
ਹਾਂਜੀ-ਹਾਂਜੀ।
ਐ ਵੀ ਤੇ ਗਾਣਾ ਬਰਸਾਤ ਤੇ ਈ ਬਣਿਆ
ਹਾਂਜੀ, ਬਿਲਕੁਲ ਜੀ ਬਿਲਕੁਲ
ਹਾਂ।
ਮੈਨੂੰ ਤੇ ਇਹ ਤਾਂ ਕਰਕੇ ਪਸੰਦ ਐ, ਕਿਉਂਕਿ ਨਾ ਇਹ ਸਾਡੀ ਪ੍ਰਕਿਰਤੀ ਨੂੰ ਨਾ ਇੱਕ ਨਯਾ ਜਿਹਾ ਮੋੜ ਦੇ ਦਿੰਦੀ ਹੈ ਨਿਆ ਜਿਹਾ ਜੀਵਨ ਦੇ ਦਿੰਦੀ ਹੈ ਤਾਂ ਕਰਕੇ ਵੀ ਮੈਨੂੰ ਬਹੁਤ ਪਸੰਦ ਹੈ
ਗਰਮੀਆਂ ਚ' ਪੱਥਝੜ ਆਉਂਦਾ ਹੈ ਨਾ ਪੱਥਝੜ ਤੋਂ ਬਾਅਦ ਇਹ ਹੀ ਏ ਫੇਰ ਮਤਲਬ ਕਿ ਬੀਜ ਬੂਜ ਪਨਪਦੇ ਨੇ ਸਾਰੇ ਦੇ ਸਾਰੇ ਪਾਣੀ ਪੂਣੀ ਲੱਗਦਾ ਉਹਨਾਂ ਨੂੰ ਬਰਸਾਤ ਦਾ
ਬਿਲਕੁਲ ਭਾਜੀ ਬਿਲਕੁਲ ਕੁੱਲ ਮਿਲਾ ਕੇ ਜਿਹੜੀ ਸਾਡੀ ਜਿਹੜੀ ਇਹ ਬਾਰਿਸ਼ ਹੁੰਦੀ ਹੈ ਨਾ ਸਾਡੇ ਜੀਵਨ ਵਾਸਤੇ ਬਹੁਤ ਜ਼ਰੂਰੀ ਹੈ।
ਆ ਤੇ ਹੈ ਹੀ ਆ ਜੀ ਇਹ ਜੀਵਨ ਦਾ ਹਿੱਸਾ ਹੈ ਪ੍ਰਕਿਰਤੀ ਦਾ ਹਿੱਸਾ ਈ ਹੈ
ਬਿਲਕੁਲ-ਬਿਲਕੁਲ
ਤੇ' ਕਈਆਂ ਦੀ ਤਾਂ ਪਹਿਲੀ ਬਰਸਾਤ ਹੁੰਦੀ ਹੈ ਜਿਵੇਂ ਬੱਚਿਆਂ ਨੂੰ ਦਿਖਾਉਂਦੇ ਨੇ ਬਰਸਾਤ ਉਹਨਾਂ ਵਾਸਤੇ ਪਤਾ ਨੀ ਕੀ ਹੋ ਰਿਹਾ ਪਾਣੀ ਕਿਵੇਂ ਆ ਰਿਹਾ
ਹਾਂਜੀ ਭਾਜੀ ਹਾਂਜੀ ਬਿਲਕੁਲ
ਜਵਾਕ ਪੁੱਛਦੇ ਨੇ ਕਈ ਵਾਰੀ ਕਿ ਉੱਪਰੋਂ ਪਾਣੀ ਕਿਵੇਂ ਆਉਂਦਾ ਹੈ ਜੀ
ਹਾਂ ਬੱਚਿਆਂ ਵਾਸਤੇ ਤੇ ਬਹੁਤ ਵਧੀਆ ਹੈ ਬੱਚੇ ਤਾਂ ਬਹੁਤ ਖੁਸ਼ ਹੁੰਦੇ ਨੇ ਹੁਣ ਜਰਾ ਜਿਹਾ ਮੀਂਹ ਪਿਆ ਹੈ। ਸਾਡੇ ਸਾਰੇ ਬੱਚੇ ਮੀਂਹ ਚ' ਨਾਉਣ ਲੱਗ ਗਏ ਚਾਹੇ ਪੰਦਰਾਂ ਵੀਹ ਮਿੰਟ ਦਾ ਹੀ ਪਿਆ ਪਰ ਸਾਰੇ ਨਾਉਣ ਲੱਗ ਗਏ ਉਹਨਾਂ-ਉਹਨਾਂ ਵਾਸਤੇ ਤਾਂ ਬਹੁਤ ਵਧੀਆ ਗੱਲ ਹੈਗੀ ਉਹ ਖੁਸ਼ ਹੁੰਦੇ ਨੇ
ਸੜਕਾਂ ਧੁਲ ਜਾਂਦੀਆਂ ਸਾਰੀਆਂ, ਛੱਤਾਂ ਧੁਲ ਜਾਂਦੀਆਂ, ਗੱਡੀਆਂ ਧੁਲ ਜਾਂਦੀਆਂ
ਪਰ ਇਹ-ਇਹ ਜਿਹੜਾ ਮੀਂਹ ਵਰਸਿਆ ਨਾ ਇਹ ਥੋੜਾ ਲੰਬਾ ਵਰਸਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਕਿਉਂਕਿ ਜੇ' ਥੋੜਾ ਜਿਹਾ ਲੰਬਾ ਬਰਸਦਾ ਨਾ ਇਹ ਜਿਹੜੀ ਹੁਮਸ ਜਿਹੀ ਹੋ ਰਹੀ ਹੈ ਉਹ ਖਤਮ ਹੋ ਜਾਂਦੀ
ਨਹੀਂ ਫਿਰ ਵੀ ਅੱਜ ਤੋਂ ਪਹਿਲਾਂ ਤਾਂ ਰਾਹਤ ਏ।
ਹਾਂਜੀ ਪਹਿਲਾਂ ਨਾਲੋਂ ਤੇ ਰਾਹਤ ਏ ਨੀ ਤਾਂ। ਨਹੀਂ ਤਾਂ ਏਸੀ ਤਾਂ ਪੰਜ ਮਿੰਟ ਹੀ ਨੂੰ ਸਾਡੇ ਬੰਦ ਹੋ ਰਹੇ ਸੀਗੇ।
ਉਹੀ ਤੇ ਏ ਸੀ ਤੇ ਮਤਲਬ ਚੱਲਦੇ ਰਹਿੰਦੇ ਨੇ ਸਾਡੇ ਵੀ ਇਥੇ ਬੁਰਾ ਹਾਲ ਏ ਬੁਰਾ।
ਨਾਲੇ ਸਾਨੂੰ ਨਾ ਇਹ ਜਿਹੜਾ। ਜਿਹੜੇ ਇਹਨਾਂ ਦੇ ਲਾਭ ਹੁੰਦੇ ਨੇ ਨਾ ਇਹਨਾਂ ਬਾਰਿਸ਼ਾਂ ਤੋਂ ਜਿੰਨਾ ਜਿੰਨਾ ਲਾਭ ਹੁੰਦਾ। ਉਹਦਾ ਸਾਰਾ ਦਾ ਆਨੰਦ ਲੈਣਾ ਚਾਹੀਦਾ ਇਹਦੇ ਤੋਂ ਜਿਹੜੀ ਜਿੰਨੀ ਸਮੱਸਿਆਏ ਹੈਗੀ ਸਾਵਧਾਨੀਆਂ ਨੇ। ਉਹ ਵੀ ਸਾਨੂੰ ਧਿਆਨ ਰੱਖਣੀ ਚਾਹੀਦੀ ਕਿ ਬਾਰਿਸ਼ ਅਸੀਂ ਗੰਦੇ ਪਾਣੀ 'ਚ ਨਾ ਜਾਈਏ। ਤਾਂ ਕਿ ਸਾਨੂੰ ਮੱਛਰ ਵਗੈਰਾ ਨਾ ਹੋਣ ਕੋਈ ਬਿਮਾਰੀਆਂ ਨਾ ਹੋਣ।
ਹਮ ਇਹ ਤੇ ਹੈ ਬਚਣਾ ਚਾਹੀਦਾ ਹੈ ਕਿਉਂਕਿ। ਅਹ ਮਲੇਰੀਆ ਮਲੂਰੀਆ ਹੋ ਜਾਂਦਾ ਨਾ ਕਈ ਵਾਰੀ ਮਲੇਰੀਆ ਡੇਂਗੂ ਆ। ਮਛਰਾਂ ਮੁਛਰਾਂ ਕਰਕੇ ਹੁੰਦਾ ਪਾਣੀ ਤੇ ਕੱਠੇ ਹੁੰਦੇ ਨੇ ਆ।
ਹਾਂਜੀ ਭਜੀ ਹਾਂਜੀ ਭਾਜੀ ਹਾਂਜੀ।
ਤਾਂਹੀ ਤੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ ਬਾਰ ਬਾਰ ਨਿਕਲਣ ਤੇ ਮੁਕ। ਟੋ ਕੋਈ ਰ ਉਹ ਲਾ ਕੇ ਨਿਕਲੋ ਕੋਈ ਆਡੋਮਾਸ ਉਡੋਮਾਸ।
ਬਿਲਕੁਲ ਬਿਲਕੁਲ ਨਾਲੇ ਜ਼ਿਆਦਾ ਵੀ ਮੀਂਹ ਚ ਨਹੀਂ ਘੁੰਮਣਾ ਚਾਹੀਦਾ ਨਾਲੇ ਬਿਮਾਰੀ ਦਾ ਵੀ ਡਰ ਲੱਗਦਾ ਸਿਰ। ਤੇ ਪਾਣੀ ਪੈ ਜੇ ਤੇ ਤਾਂ ਕਰਕੇ ਵੀ।
ਉਹ ਇਹ ਨਾ ਅੱਜ ਕੱਲ ਗਰਮ ਠੰਡਾ ਗਰਮ ਠੰਡਾ ਰਖ ਤਾਂ ਕਰਕੇ ਥੋੜਾ ਜਿਹਾ ਦੇਖਣਾ ਪੈਂਦਾ।
ਬਿਲਕੁਲ ਭਾਜੀ ਬਿਲਕੁਲ।
ਇਹ ਵੀ ਹੈ ਕਈ ਵਾਰੀ ਤੇ ਮਤਲਬ ਬਰਸਾਤ। ਜਿਵੇਂ ਪਤਾ ਨੀ ਹੁੰਦਾ ਕਈਆਂ ਨੇ ਤੇ ਵਿਚਾਰਿਆਂ ਨੇ ਪ੍ਰੋਗਰਾਮ ਕੀਤਾ ਹੁੰਦਾ ਟੈਂਟ ਚ।
ਹਾਂਜੀ ਹਾਂਜੀ।
ਫਿਰ ਉਹਨਾਂ ਨੂੰ ਵੀ ਬੜੀ ਦਿੱਕਤ ਹੁੰਦੀ ਇੱਕ ਵਾਰੀ ਆ ਵੀ ਮਤਲਬ ਹੈ ਤੇ ਬੜੀ ਚੀਜ਼ਾਂ ਵੀ ਹੈਗੀਆਂ ਨੇ।
ਹਮ ਹਮ ਬਿਲਕੁਲ ਭਾਜੀ ਬਿਲਕੁਲ ਕਈਆਂ ਦੇ ਪ੍ਰੋਗਰਾਮ ਸਾਡੇ ਵੀ। ਵਿਆਹ ਸੀਗਾ, ਵਿਆਹ ਤਰਿਹਾ ਸੀ ਉਹਦੇ ਵਿੱਚ ਵੀ ਸਾਡੇ ਮੀਂਅ ਬਰਸਣਾ ਸ਼ੁਰੂ ਹੋ ਗਿਆ ਸੀ। ਪਰ ਰੱਬ ਦੀ ਮਿਹਰ ਐ ਦਸ-ਪੰਦਰਾਂ ਮਿੰਟ ਈ ਪਿਆ ਸੀ, ਸਾਡਾ ਪ੍ਰੋਗਰਾਮ ਵਧੀਆ ਹੋ ਗਿਆ ਉਸ ਤੋਂ ਬਾਅਦ।
ਬਸ ਗਿਆ ਨਾ ਫਿਰ ਹੋਰ ਕੀ, ਪਤਾ ਕਿ ਕਈਆਂ ਦੀ ਤਿਆਰੀਆਂ ਧਰੀਆਂ ਤਰੀਆਂ ਰਹਿ ਜਾਂਦੀਆਂ ਨੇ।
ਹਾਂਜੀ ਭਾਜੀ ਬਿਲਕੁਲ।
ਘਰ ਦੇ ਵਿੱਚ ਸਾਰੇ ਸਈ ਨੇ।
ਹਾਂਜੀ ਹਾਂਜੀ, ਸਭ ਵਧੀਆ ਤੁਸੀਂ ਦੱਸੋ।
ਹਾਂ ਵਧੀਆ, ਜਵਾਕ ਸੁੱਤੀ ਦੀ ਏ ਤਾਡੀ ਜਾਗੀ ਐ।
ਨਾ ਸੁੱਤੀ ਪਈ ਐ ਮੈਂ ਕਿਆ ਤਾਂਹੀ ਭਾਜੀ ਦਾ ਫੋਨ ਆਇਆ ਮੈਂ ਕੇ ਚੱਕ ਲਾਂ ਜੇ ਉਹ ਉੱਠੀ ਹੁੰਦੀ ਤੇ ਉੱਥੇ ਗੱਲ ਹੋਣੀ ਸੀਗੀ। ਉਹ ਫਿਰ ਪਿੱਛੇ ਰੋਂਦੀ ਐ, ਬੱਚਿਆਂ ਨਾਲ ਤੇ ਤਾਨੂੰ ਪਤਾ ਪਹਿਲੇ ਬੱਚਿਆਂ ਨੂੰ ਧਿਆਨ ਰੱਖਣਾ ਪੈਂਦਾ ਨਾ।
ਹਂ, ਹਂ।
ਹੋਰ ਤਾਡੇ ਜਵਾਕ ਠੀਕ ਨੇ?
ਮੈਂ ਤੇ ਜਵਾਕ ਠੀਕ ਨੇ ਬੜੇ ਚਾਚਾ ਪਪਾ ਕਰਦੇ ਰੇਂਦੇ ਨੇ। ਬਾਰਿਸ਼ ਹੋਈ ਸੀ ਪਹਿਲੇ ਮੈਂ ਤੇ ਨਾ ਹਜੇ ਤੇ ਛੋਟੇ ਨਾ ਅਜੇ ਨ੍ਹੀਂ ਪਾਇਆ ਨਾ ਸਕੂਲ।
ਅੱਛਾ ਹਲੇ ਪਵਾਇਆ ਨੀ।
ਬੈਠਣਾ-ਬੁਠਣਾ ਸਿੱਖੇ ਤਾਂਹੀ ਤੇ।
ਹਾਂਜੀ ਹਾਂਜੀ, ਚਲੋ ਠੀਕ ਐ ਭਾਜੀ। ਬਾਕੀ ਮੈਨੂੰ ਬੋਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਣੀ ਗੱਲ ਹੋ ਗਈ ਪ੍ਰਕਿਰਤੀ ਦੇ ਉੱਤੇ।
ਕੋਈ ਨਾ।
ਹਾਂਜੀ ਹਾਂਜੀ ਭਾਜੀ, ਹੋਰ ਲਾਾਇਓ ਚਾ ਹਾਂਜੀ ਤੁਸੀਂ ਵੀ ਆਨੰਦ ਲਓ। ਤੇ ਨਾਲੇ ਲਾਇਓ ਚੱਕਰ ਭਰਜਾਈ ਜੀ ਨੂੰ ਲੈ ਕੇ ਆਇਓ।
ਹਾਂਜੀ ਹਾਂਜੀ ਅੱਜ-ਕੱਲ ਟੈਮ ਨੀ ਮਿਲਦਾ ਜੀ, ਚਲੋ ਮੈਂ ਚੱਲਦਾ ਮੈਂ ਜਾਣਾ ਹੈ ਜੀ ਮੈਂ ਨਾ ਕੰਮ ਤੇ ਆਪਣੇ ਠੀਕ ਐ ਜੀ, ਸਤਿ ਸ੍ਰੀ ਅਕਾਲ ਜੀ।
ਠੀਕ ਐ, ਹਾਂਜੀ ਹਾਂਜੀ ਧਿਆਨ ਰੱਖਿਓ ਭਾਜੀ ਸਤਿ ਸ੍ਰੀ ਅਕਾਲ ਭਾਜੀ। ਹਾਂ ਭਾਜੀ ਉਹ ਨਾਲੇ ਮੈਨੂੰ ਭਰਜਾਈ ਦਾ ਵੀ ਨੰਬਰ ਭੇਜ ਦਿਓ ਮੈਂ ਗੱਲ ਕਰਨੀ ਉਹਨਾਂ ਨਾ।